ਓ।
ਹਨਜੀ, ਅੰਜਲੀ ਜੀ, ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਕੀ ਕਰਦੇ ਪਏ ਓ
ਕੁੱਝ ਨੀ ਬਸ, ਕੰਮ ਨਿਬੇੜਿਆ ਆ ਮੱਝਾਂ ਦਾ
ਹਾਂ, ਹੋਰ ਮੱਜਾਂ ਨੂੰ ਵਿਹਲਿਆ
ਹਾਂ, ਬਸ ਨੀਬੇੜ ਲਿਆਏ, ਮਾਤਾ ਜੀ ਕਰਦੇ ਪਏ ਨੇ ਘਾਹ ਕਟਵਾ ਦਿੱਤਾ ਆ ਆਪਾਂ
ਮੈਂ, ਉਦੋਂ ਸੁ ਬਾਸੀਆਂ ਲੈਂਦੇ ਪਏ, ਤੁਹਾਨੂੰ ਨੀਂਦ ਆ ਗਈ
ਹੋਰ, ਮੈਂ ਤੇ ਥੱਕ ਗਈ ਆਂ, ਕੰਮ ਕਰ ਕਰਕੇ ਤੇ ਮੇਰਾ ਪੇਟ ਵੀ ਭਰ ਗਿਆ ਏ, ਖਾ-ਪੀ ਕੇ
ਕੀ ਖਾਣਾ ਪਿਆ
ਮੈਂ ਸੈਂਡਵਿਚ ਖਾਧਾ ਏ
ਬਨ ਲੇਆ
ਹਾਂ, ਹੋਰ ਕੀ ਬਣਾ ਵੀ ਲੀ ਅਹਿ ਮਰੀ ਭੈਣ ਨੇ ਬਣਾਤਾ ਸੀ ਨਾ, ਹਾਂ ਭੈਣ ਨੇ ਬਣਾਇਆ ਸੀ।
ਕੀ ਕਹਿੰਦੀ ਪਈਏ
ਓ ਬੋਲ ਦੀ ਸਿਗੀ ਕੀ
ਹੈਲੋ
ਭੈਣ ਕੁਛ ਨੀ ਕਰਦੀ ਪਈ
ਤੇ, ਉਨੇ ਥੋੜ੍ਹੀ ਨਾ ਬਣਾਇਆ ਏ, ਮਾਸੀ ਦੀ ਕੁੜੀ ਨੇ ਬਣਾਇਆ
ਅੱਛਾ, ਮਾਸੀ ਦੀ ਕੁੜੀ
ਮੇਰੀ ਮਾਸੀ ਦੀ ਕੁੜੀ ਨੇ ਬਣਾਇਆ ਏ, ਮੇਰੇ ਲਈ ਹਾਂ ਤੂੰ ਦੱਸ ਤੂੰ ਕੀ ਕਰਦੀ ਪਈਏ
ਬਸ ਬੈਠੀ ਆ ਛੋਲੇ ਉਬਾਲੇ ਚਿੱਟੇ ਛੋਲੇ, ਉਬਾਲੇ ਨੇ ਛੋਲੇ ਭਟੂਰਿਆ ਵਾਸਤੇ
ਅੱਛਾ ਜੀ, ਉਬਾਲੇ ਨੇ ਤੇ ਤੂੰ ਤਾਂ ਅੱਜ ਛੋਲੇ ਭਟੂਰੇ ਖਾਏਗੀ ਹੈ
ਛੋਲੇ ਭਟੂਰੇ ਤੂੰ-ਤੂੰ ਵੀ ਆ ਜਾ ਤੂੰ ਵੀ ਖਾ ਲਾ
ਬਸ ਭੈਣੇ, ਅੱਜ ਤਾਂ ਮੇਰਾ ਪੇਟ ਭਰ ਗਿਆ ਏ ਜਮਾ ਟੰਕੀ ਫੁੱਲ ਹੋਈ ਪਈ ਏ, ਮੇਰੇ ਤਾਂ ਪੇਟ ਦੀ
ਹੁਣ ਤੂੰ ਵੰਸ਼ੀਆਂ ਵੀ ਕਰ ਸਕਦੀ ਆ, ਵੰਸ਼ੀ ਵੀ ਚੱਲ ਗਿਆ ਆਪ
ਵੰਸ਼ ਚੱਲ ਗੀ ਏ
ਹਾਂ ਤੇ ਫਣ ਤੇ ਲਿਆ।
ਤੇ ਮੈਂ ਵੰਸ਼ਿੱਧ ਨਾਲ ਕੀ ਗੱਲਾਂ ਕਰਾਂਗੀ। ਆ ਏਨੇ ਪਕਾਈ ਮਾਰਨੀ ਆ ਮੇਰੇ ਨਾਲ
ਹੋਔਰ ਏ ਵੀ ਬੋਲਦਾ ਰੈਗਾ ਤੂੰ ਵੀ ਜੋ ਬੋਲਨਾ ਬੋਲਦੀ ਰਈ
ਨਈ ਬਸ ਹੁਣ ਤਾਂ ਤੁਸੀਂ ਦੋਨੋ ਭੈਣ ਭਰਾ ਗੱਲਾਂ ਕਰਿਓ
ਹਾਂ ਭੈਣ-ਪਾਈ, ਕਰਾਂਗੇ ਆਪ
ਤੁਹਾਡੀ ਮੌਜਾਂ ਹੋ ਗਈਆਂ ਨੇ
ਹੂੰ
ਪੈਸੇ ਕਮਾਓ ਖੂਬ
ਹਾਂ ਵੰਸ਼ ਤੋਂ ਕੋਮਲ ਨਾਲ ਹੀ ਕਰ ਲਏਗਾ
ਹਾਂ ਕੋਮਲ ਨਾਲ ਤਾਂ ਕਰ ਲੈਗਾ, ਕੋਮਲ ਦਾ ਮੈਨੇ ਮੈਸੇਜ ਕੀਤਾ ਸੀ ਹੁਣ ਕਹਿੰਦੀ ਹੁਣੇ ਨਾਂ ਕਰੀ ਕਹਿੰਦੀ ਤੂੰ ਮੈਨੂੰ ਪੰਦਰਾਂ ਕੁ ਮਿੰਟ 'ਚ ਕਰਦੀ ਆ, ਮੈਂ ਤੈਨੂੰ ਮੈਂ ਕਿਹਾ ਪੰਦਰਾਂ ਮਿੰਟ ਨੀ ਹੋਇਆ ਹਾਲੇ ਤੇਰੇ
ਏ ਤਾਂ ਪੰਦਰਾਂ ਮਿੰਟ ਨੂੰ, ਪੰਦਰਾਂ ਘੰਟੇ
ਵੇਖ ਲੈ ਕਰਾਂਗੀ ਹੁਣ ਉਨੂੰ ਫੋਨ ਮੈਂ ਕਿਹਾ ਤੁਹਾਨੂੰ ਤੁਹਾਡਾ ਜਮਾ ਸਰਿਆ ਪਿਆ ਏ, ਮੈਂ ਕਿਹਾ ਤੁਹਾਨੂੰ ਸ਼ਰਮ ਨੀ ਹੈਗੀ ਜਮਾ ਵੀ
ਨਾਲ਼ੇ ਲਾਰੇ ਬਾਜੀ ਲਗਾ ਕੇ ਰੱਖਦੀ ਏ
ਲਰੀ ਤਾਂ ਲਵਾਉਂਦੀਆਂ ਨੇ ਓ
ਹਾਂ
ਮੈਂ ਤਾਂ ਹੀ ਗੁੱਸਾ ਆਉਂਦਾ ਏ, ਜਾਂ ਤੇ ਬੰਦੇ ਨੂੰ
ਏ ਸਿੱਧਾ ਸਿੱਧਾ ਹਿਸਾਬ ਸੀ ਸਿੱਧਾ ਬੋਲੀ
ਹਾਂ ਯ ਤਾਂ ਬੰਦਿਆਂ ਨੂੰ, ਸਈ ਗੱਲ ਯ ਤਾਂ ਹੋਰ ਸਈ ਗੱਲ ਏ।
ਤੇ ਗੋਰੀ ਕੀ ਆਂਦੀ
ਗੁਰੀ ਨੂੰ ਤਾਂ ਹਜੇ, ਮੈਂ ਫੋਨ ਕੀਤਾ ਹੀ ਨੀ।
ਉਨੇ ਉਨੂੰ ਤਿੰਨ ਫੋਨ ਕਰਨਗੇ ਫੇਰ ਚੱਕਗੀ ਓ
ਹੂੰ, ਸਈ ਗੱਲ ਏ ਓ ਤੇ ਚੁੱਕਦੀ ਨੀ ਹੈਗੀ ਫੋਨ। ਆਪਣੇ ਕੰਮਾਂ ਕਾਰਾਂ ਵਿੱਚ ਬਿਜ਼ੀ ਰਹਿੰਦੀਆਂ ਨੇ
ਮ ਤੂੰ ਕਰ ਦੀ ਕੱਲ ਨ ਦਖੋਂ ਤੂੰ ਫੋਨ ਆਇਆ ਸੀ, ਮੈਂ ਤੇਰੀ ਫੋਨ ਕਰਾਂਗੀ। ਕਿ ਮੈਂ ਕਿਵੇਂ ਕਰੇਗੀ ਟਾਸਕ ਹੀ, ਕੰਪਲੀਟ ਸੋਅ ਹੁੰਦਾ ਪਿਆ।
ਹਾਂ ਵੀ ਗੱਲ ਸਈ ਆ, ਏ ਓ ਤਾਂ ਘਰ ਕਰ ਸਕਦੀ ਏ ਜੇ ਤੇਰੇ ਕੋਲ ਹੁੰਦਾ ਪਿਆ ਨਾ ਕੰਪਲੀਟ ਤਾਂ ਤੂੰ ਨੀ ਕਰ ਸਕਦੀ ਮੈਨੂੰ ਲੱਗਦਾ
ਓ ਗ ਗੋਰੀ ਕੁਛ ਹੁੰਦਾ ਵਾ ਕੰਪਲੀਟ ਤੇ, ਮੈਂ-ਮੈਂ ਕੀਤਾ ਗੌਰੀ ਨੂੰ ਫੋਨ। ਉਨੇ ਫੇਰ ਮੈਂ ਦੁਬਾਰਾ ਫੇਰ ਨੀ ਚੁੱਕਿਆ ਮੇਰਿਆ। ਮੇਰੀ ਵੀ ਕੋਲ ਖ਼ਰਾਬ ਮੇਰੇ ਕੋਲ ਵੀ ਖ਼ਰਾਬ ਕਰਤੀ, ਉਨੇ।
ਤੂੰ ਕਿਉਂ ਕੀਤਾ ਏ ਫੇਰ ਉਨੂੰ।
ਐ ਮੈਨੂੰ ਬੋਲਿਆ ਸੀ ਫਿਰ ਦੁ ਫਿਰ ਦੁਬਾਰਾ ਬੋਲਿਆ ਸੀ ਮੈਨੂੰ ਮੈਂ ਕਿਹਾ ਕੌਲ ਕਰਾਂਗੀ ਮੈਂ।
ਅੱਛਾ।
ਹੋਰ ਬਸ ਐਵੀ ਏ
ਹੂੰ ਤੂੰ ਨਾ ਬੋਲਦੀ ਉਨੂੰ।
ਤੇ ਕਿੰਨੇ ਸੈਂਡਵਿਚ ਖਾਧੇ ਤੂੰ।
ਮੈਂ ਇੱਕ ਖਾਧਾ ਏ ਬਸ। ਮੇਰਾ ਪੇਟ ਭਰਿਆ ਹੋਇਆ ਏ ਹੂੰ।
ਛੋਟੇ ਛੋਟੇ ਹਜੇ।
ਹੋਰ ਕੀ ਅਸੀਂ ਤਾਂ ਘਰੇ ਬਣਾਏ ਸੀ।
ਹਾਂ! ਮਖਾਂ ਛੋਟੇ-ਛੋਟੇ ਤਾਂ ਹਜੇ ਢਿੱਡ ਹੈਗੇ ਨੇ।
ਹੋਰ ਕੀ ਕਰੀਏ ਫੇਰ ਭੈਣੇ ਏ ਓ। ਖਾਂਦਾ ਏ ਮਟਰਾਂ ਉਦੇ ਨਾਲ ਨਾ ਐਵੇਂ ਨਮਕ ਜਿਹਾ ਨੀ ਹੁੰਦਾ ਉਦੇ 'ਚ। ਤਾਂ ਪਾਣੀ ਪੀ-ਪੀ ਕੇ ਨਾ ਮੇਰਾ ਪੇਟ ਜਿਹਾ ਭਰ ਗਿਆ ਏ।
ਮੈਦਾ ਹੁੰਦਾ ਮੈਦੇ ਨਾਲ ਉਂਝ ਹੀ ਪੇਟ ਭਰ ਜਾਂਦਾ ਆ।
ਹਾਂ! ਤਾਂ ਹੀ ਤਾਂ।
ਅਹ ਮੈਂ ਚਲੀ ਜਾ ਮੈਂ ਚਲੀ ਜਾ ਮੰਦਰ ਤੂੰ ਬੱਤੀ ਕਰਨ।
ਅੱਛਾ! ਧੂਫ ਬੱਤੀ ਕਰਨ ਲੱਗੀ ਹੈ ਤੂੰ।
ਹਾਂ! ਫਿਰ ਮੈਂ ਕਿਹ ਮੈਂ ਕਿਹਾ। ਚੱਲ ਇੱਕ ਕੋਲ ਕਰ ਲੈਣੀ ਆਂ, ਫਿਰ ਗਦਬਾਦ ਕਰਨੀ ਆ ਨਾ ਹੋਰ ਸ਼ੁਰੂ ਟਲ ਜੇ।
ਨਹੀਂ ਠੀਕ ਏ।
ਹਾਏ! ਭਗਵਾਨ ਸੁਣ ਲੇ ਸੁਣਦੀ ਕੋਈ ਨੀ ਭਗਵਾਨ।
ਆਹ ਵੀ ਜ਼ਰੂਰੀ ਏ। ਭਗਤੀ ਵੀ ਜ਼ਰੂਰੀ ਏ ਭੈਣੇ, ਇਹਦੇ ਤੋਂ ਬਿਨਾਂ ਕੀ ਏ।
ਔਰ। ਮੈਂ ਤੈਨੂੰ ਫੋਨ ਕੀਤਾ ਸੀ, ਸਾਡੀ ਗਣੇਸ਼ ਪੂਜਾ ਹੋਣ ਵਾਲੀ ਏ।
ਹਾਂ ਕਦੋਂ।
ਆਈਸ ਦੋ ਮਹੀਨੇ ਪਏ ਨੇ ਹਜੇ।
ਫਿਰ ਤਾਂ ਤੂੰ ਮੈਨੂੰ ਦੋ ਮਹੀਨੇ ਪਹਿਲਾਂ ਹੀ ਸੱਦਣ ਲੱਗੇ ਹੈਂ।
ਤੇ ਤੂੰ ਮੈਨੂੰ ਫੇਰ ਫ਼ੋਨ ਕਰਕੇ ਕਹਿੰਦੀ ਤੂੰ ਮੈਨੂੰ ਦੱਸਦੀ ਕੋਈ ਨੀ ਬੁਲਾਉਦੀ। ਕੌਣੀ ਟੈ
ਫਿਰ ਮੈਂ ਤਾਂ ਤੈਨੂੰ ਮੈਂ ਤਾਂ ਤੈਨੂੰ ਕਵਾਂਗੀ ਹੀ। ਜੇ ਤੂੰ ਮੈ, ਜੇ ਤੂੰ ਮੈਨੂੰ ਫ਼ੋਨ ਹੀ ਨੀ ਕਰਦੀ ਹੈਗੀ। ਤੂੰ ਤਾਂ ਮੈਨੂੰ ਦੋ ਮਹੀਨੇ ਪਹਿਲੇ ਹੀ ਸੱਦਣ ਲੱਗੀ ਏ, ਤਾਂ ਕਿ ਮੈਂ ਫੋਨ ਨਾ ਕਰਾਂ ਤੈਨੂੰ।
ਆਏ ਹਾਏ ਤੇਰੀ ਸੋਚ ਹੀ ਐਵੀਂ ਦੀ ਫੇਰ।
ਵੀ ਤਾਂ ਹੀ ਫਿਰ ਮੈਨੂੰ ਅੰਜਲੀ ਨੂੰ ਫ਼ੋਨ ਨੀ ਕਰਨਾ ਪੈਣਾ ਤਾਂ ਹੀ ਮੈਨੂੰ ਤੂੰ ਹੁਣੇ ਸੱਦਣ ਲੱਗੀ ਆ।
ਤੂੰ ਐਂ ਫਿਰ ਮੌਕੇ ਤੇ ਕਹਿਗੀ ਨਾ ਮੈਨੂੰ ਕੱਪੜੇ ਕੌਣ ਨੀ ਕੱਪੜੇ ਸਵਾ ਲੈਂਗੀ ਕੱਪੜੇ ਤੋਂ ਲੈ ਲੈਂਗੀ ਤੂੰ।
ਹੋਰ ਮੌਕੇ ਤੇ ਤਾਂ ਮੈਂ ਤੈਨੂੰ ਕਹਾਂਗੀ ਮੈਂ ਤੇਰਾ ਸੂਟ ਪਾ ਲਾਂਗੀ ਨਾ ਫਿਰ।
ਹਾਂ! ਇਸੇ ਕਰਕੇ ਕਹਿੰਦੇ ਕੱਪੜੇ, ਕਹਿੰਦੀ ਕੱਪੜਾ ਸਵਾਲਾ ਹੁਣ।
ਕੋਈ ਗੱਲ ਨੀ ਸਵਾਲਾਂਗੇ, ਹਜੇ। ਤਾਂ ਬਹੁਤ ਟਾਈਮ ਹੈ, ਹੁਣ ਤਾਂ ਮੈਨੂੰ ਆਪੇ ਸੀਣੇ ਆ ਗਏ।
ਆਪਣੇ ਆ ਗਏ ਨੇ, ਜੇ ਜਿਹੜੇ ਮਰਜ਼ੀ ਸੀ ਲੈਣੀ ਐ। ਅੱਛਾ ਜੀ!
ਸੂਟ ਸਮਾਣਾ ਪਵੇ ਤਾਂ ਸਮਾਲੀ।
ਕੈਫੇ ਤੇ। ਫਿਰ ਸਵਾ ਲਾਂਗੀ।
ਹੋਰ ਕੀ, ਔਰ ਦੱਸ ਕੋਈ। ਗੱਲਬਾਤ ਮੈਨੂੰ, ਤਾਡੇ ਆਸੇ ਪੜੋਸੀ ਕਿਵੇਂ ਨੇ।
ਸਾਰੇ ਆਸ ਪੜੋਸ ਠੀਕ ਨੇ, ਮਾਹੌਲ ਬਸ ਠੀਕ ਹੀ ਠਾਕ ਸਾਰਾ ਨੂੰ।
ਹਾਏ! ਮੌਸਮ ਵੇਖ ਕਿੰਨਾ ਠੰਡਾ ਹੋਇਆ ਪਿਆ ਹੈ ਨਾ ਅੱਜ।
ਹਣ ਪੇਰੈਂਟਸ ਹੀ ਮਾਹੌਲ ਬਦਲ ਗਿਆ ਨਾ ਸਾਰਿਆਂ ਨੂੰ ਆਪਣੇ ਮਤਲਬ ਹੁੰਦਾ ਹੁਣ ਕਿਸੇ ਨਾਲ ਮਤਲਬ ਨਹੀਂ ਆਦਾ।
ਪਿੰਡਾਂ ਚਵੇਂ ਨਾ ਜਿਵੇਂ ਸ਼ਹਿਰਾਂ 'ਚ ਹੁੰਦਾ ਐਵੇਂ ਹੋ ਗਿਆ ਏ
ਆਂ
ਓ ਗੱਲ- ਬਾਤ ਜੀ ਨਹੀਂ ਰਹੀ ਹਨਾ।
ਬਸ।
ਆਪਣੇ- ਆਪਣੇ ਘਰਿਆਂ 'ਚ ਵੜੇ ਰਹਿੰਦੇ ਨੇ ਸਾਰੇ, ਕਿਸੇ ਨੂੰ ਕਿਸੇ ਤੋਂ ਵੱਧ ਮਤਲਬ ਨਹੀਂ ਤੇ ਕਿਸੇ ਦੀ ਚੜਾਈ ਵੇਖ ਕੇ ਐਵੇਂ ਜਲਦੇ ਰਹਿੰਦੇ।
ਬਸ ਤੱਕ, ਤੱਕੀ ਵੇਖ ਨੀ ਸਕਦੇ।
ਅੱਜ- ਕੱਲ, ਆਹ ਜਿਆਦਾ ਚੱਲ ਗਿਆ ਹੈ ਨਾ।
ਉਹ ਸਾਡਾ ਅੱਗੇ ਕਿਉਂ ਵੱਧਦਾ ਪਿਆ ਪਿੱਛੇ ਕਿਉਂ ਨਹੀ ਹੈ।
ਕੀ ਕਰੀਏ ਬਸ ਟੈਮ ਕੱਟਦਾ ਪਿਆ ਏ
ਹੋਰ, ਤੂੰ ਸੁਣਾ ਤੇਰਾ ਘੁੰਮਟੀ ਕਿਵੇਂ।
ਮੇਰਾ ਗੁੰਮਟੀ ਤਾਂ ਠੀਕ ਏ ਚੰਗਾ ਵਦੀਆ ਏ, ਗੁੰਮਟੀ ਦੇ ਤਾਂ ਹਾਲਾਤ ਤਾਂ ਹਾਲੇ ਵਦੀਆ ਨੇ ਬਾਕੀ ਅੱਗੇ ਅਗਲੇ ਟੈਮ ਦਾ ਕਿਸੇ ਨੂੰ ਵੀ ਨੀ ਪਤਾ ਭੈਨੇ।
ਸਾਡਾ ਪਿੰਡ ਨਾ ਬਿਲਕੁਲ ਬੇਕਾਰ ਚ ਔਂਦਾ।
ਤੁਆਡੇ ਪਿੰਡ ਚ ਹੈ ਕੀ ਚੰਗਾ ਸੀ, ਹੈਈ ਬੇਕਾਰ ਸੀ।
ਅੱਛਾ ਜੀ ਤੁਸੀਂ ਸਾਡੇ ਪਿੰਡ ਨੂੰ ਨਾ ਬੁਕਾਰ ਬੋਲਨੀ ਐ।
ਹੋਰ ਵੀ ਤੂੰਈ ਚੰਗੀ ਐ ਬਸ ਸਾਡੇ ਤੁਆਡੇ ਪਿੰਡ ਚ। ਹੋਰ ਤਾਂ ਸਾਰੇ ਬੇਕਾਰ ਨੇ ਏ ਸੱਚ ਓ ਦੱਸ ਦੱਸ ਮੈਨੂੰ ਓਦਾ ਮਨੋਹਰਮਨ ਦਾ ਰਿਸ਼ਤਾ ਹੋ ਗੇਆ ਏ।
ਹਾਂ ਇੰਨਗੇਜਮੈਂਟ ਹੋਈ ਏ।
ਹਾਂ ਮੈਂ ਸੁਨੇਆ ਸੀ ਓਦਾ ਰਿਸ਼ਤਾ ਤਾਂ ਹੋ ਗੇਆ ਏ, ਹਾਂ ਤੇ ਓ ਕਰਨਾ ਕੀ ਕਰਦੀ ਪਈ ਏ।
ਕਰਨ ਆਲਿਆਂ ਦਾ ਪਤਾ ਕੋਨੀ। ਪਏ ਮਨੋਰਮਾ ਵੀ ਅ ਸਕੂਲ ਪੜਾਂਦੀ ਐ ਮੋਦੀ ਤਾਂ ਵੀ ਸਕੂਲੇ ਪ੍ਰਧਾਨ, ਆਪਨੇ ਸਕੂਲੇ ਟੀਚਰਾਂ ਲਾਗੀਆਂ ਨੇ।
ਆਪਨੇ ਸਕੂਲੇ ਈ ਪੜਾਨ ਲੱਗ ਗਈਆਂ ਆਂ।
ਹਾਂ ਮਨੋਰਮਾ ਸਾਇੰਸ ਦੀ ਏ, ਮੈਥ ਦੀ ਸਾਇੰਸ ਸਾਇੰਸ-ਸਾਇੰਸ ਔਰ ਮੈਥ ਪੜਾਂਦੀ ਮਨੋਰਮਾ।
ਅੱਛਾ।
ਤੇ ਕਲ ਨਾਮ ਅਕਾਊਂਟ ਕਰਵਾ ਦਿੰਦੀ ਐ ਬਿਜਨਸ ਸਟੱਡੀ ਕਰਵਾ ਦਿੰਦੀ ਐ।
ਚੰਗਾ ਫੇਰ ਓਨੂੰ ਤਾਂ ਔਂਦੀ ਐ ਨਾ।
ਹਾਂ ਤੇ ਓ ਮੂਦੀ ਤਾਂ ਛੋਟੇ ਬੱਚੇਆਂ ਨੂੰ ਪੜਾ ਲੈਂਦੀ ਫਿਫਥ ਸਿਕਸ ਵਾਲੇ ਕਲਾਸ ਨੂੰ।
ਫੇਰ ਠੀਕ ਤਾਂ ਹੈਗੀ ਆ ਤਿੰਨੋ ਸੰਡ ਜੀਆਂ ਹੋਈਆਂ ਪਈਆਂ ਨੇ ਓ।
ਕਿਸੇ-ਕਿਸੇ ਟੈਨਸ਼ਨ ਨੀ ਹੈਗੀ ਕੰਮ ਧੰਦੇ ਲੱਗੀ ਹੋਈਆਂ ਆਪਨੇ।
ਹੋਰ ਕੀ ਤੇ ਓਦਾ ਵਿਆਅ ਕਦੋਂ ਏ ਮਨੋਰਮਾ ਦਾ।
ਆਜਸ਼ ਹੋਏ ਮਨੋਰਮਾ ਦੀ ਉਮਰ ਵੀ ਪੱਚੀ ਛੱਬੀ ਸਾਲ ਦੀ ਹੋਏਗੀ ਦੋਹਾਂ।
ਹੋਰ ਕੀ ਹੋਰ ਕੀ ਓ ਬੱਚੀ ਰੈ ਗਈ ਜਦੋਂ ਅਸੀਂ ਹੋ ਗਏ ਨੇ ਇੰਨੇ-ਇੰਨੇ ਦੇ। ਮੈਂ ਤੇਈ ਸਾਲਾਂ ਦੀ ਹੋਜਾਂਗੀ ਹੁਨ। ਓ ਸਾਡੇ ਤੋਂ ਤਾਂ ਵੱਡੀਆਂ ਹੈਗੀਆਂ ਨੇ ਓ। ਪੱਚੀ ਛੱਬੀ ਸਾਲ ਦੀ ਤਾਂ ਹੋ ਗਈ ਓ। ਤੇ ਓ ਮੋਦੀ ਤਾ ਮੋਦੀ ਤਾ ਮੋਦੀ ਦਾ ਵੀ ਫੋਨ ਤੇ ਲੱਗੀ ਰੈਂਦੀ ਸੀ ਸਕੂਲੋ ਓਦੋਂ ਕੋਲਜ ਚ।
ਹਾਏ ਮਤਲਬ ਕੇ ਮੋ-ਮੋ ਹੁਨ ਮਨੋਰਮ ਦਾ ਵਿਆਅ ਕਰੇਗਾ ਕਰਨਾ ਏਨੀ ਉਮਰ ਕਰਨਾ ਵੀੰ ਨੀ ਏਨੀ ਉਮਰ ਦੀ ਹੋਗੀ ਪੱਚੀ ਚੌਵੀ ਸਾਲ ਪੱ
ਹੋਰ ਕੀ ਕਰਨਾ ਵੀ ਹੋਗੀ ਏ। ਏ ਕੁੜੀਆਂ ਤਾਂ ਏਨਦੀ ਤਿੰਨੋ ਕੁੜੀਆਂ ਮਤਲਬ ਕੇ ਏਨਾਂ ਨੂੰ ਕੱਠਾ ਕਰਨਾ ਚਾਈਦਾ ਸੀ। ਕਰੁਨਾ ਤੇ ਮਨੋਰਮਾ ਦਾ, ਹਾਂ। ਮਨੋਰਮਾ ਦਾ ਤਾਂ ਕਰ ਦੇਨਾ ਚਾਈਦਾ ਸੀ ਨਈਂ ਕਰਨਾ ਤਾਂ ਵੀ ਕੱਠੇ ਕਰ ਦਿੰਦੇ ਇਨਦੇ ਨਾਲ ਈ। ਆਹ ਦੋਨੋ ਭੈਨਾਂ ਦਾ ਕੱ ਏ ਹੋ ਜਾਨਾ ਸੀ ਤੇ ਅਹ ਮੋਦੀ ਦਾ ਤਾ ਚਲੋ ਬਾਦ ਚ ਹੋ ਜਾਨਾ ਸੀ।
ਓਈ ਤੇ, ਹੁਨੇ ਆਜੇ ਪਰੇ
ਜੇੜੇ ਹੈਗੇ ਨੇ ਓ ਵੈਭਵ ਤੇ ਸੌਰਵ ਦਾ।
ਪੈਲਾਂ ਓ ਕੁੜੀਆਂ ਦਾ ਕਰੇਗਾ ਫੇਰ ਓ ਤਾਂ ਕਰੇਗਾ।
ਬੱਸ ਏ ਭੈਨੇ ਹੋ ਗੇਆ ਫੇਰ ਤਾਂ ਓਨਾਂ ਦਾ।
ਹੋਰ ਦੱਸੋ ਓ ਤਾਂ ਓਦੇ ਵੱਡੇ ਭਰਾ ਦਾ ਓਦੋ ਤੋਂ ਨੀ ਹੁੰਦਾ।
ਹਾਂ ਓਦਾ ਹੋ ਜਾਨਾ ਸੀ ਹਨਾ।
ਹਾਂ ਉਹੀ ਬਰਾਬਰ ਆਹ ਏ ਪਿਓ ਨੇ ਤੇ ਦੁਕਾਨਾਂ ਖੋਲ ਕੇ ਦਿੱਤੀਆਂ ਹੋਈਆਂ ਬੈਠੇ ਹੋਏ ਨੇ।
ਬਸ ਐਵੇਂ ਓਥੇ ਮੱਖੀਆਂ ਮਾਰਦੇ ਰੈਦੇ ਨੇ ਉਹ ਹੋਰ ਕੀ ਕਰਨਾ ਉਨਾਂ ਨੇ।
ਦੁਕਾਨ ਹੈਗੀ ਫੋਟੋ ਸਟੇਟ ਵਾਲੀ ਕੰਮ ਬੜਾ ਚਲਦਾ ਪਿਆ।
ਚੱਲਦਾ ਪਿਆ ਉਦਾ ਕੰਮ, ਮੈਂ ਤਾਂ ਕਹਿਣੀ ਨੀ ਯਾਰ ਮੈਂ ਇੱਥੇ ਲੰਘਦੀ ਆਂ ਨਾ ਇੰਨਾ ਕੁੱਝ ਓ ਨੀ ਹੈਗਾ ਉਨਾਂ ਦੀ ਦੁਕਾਨ ਦਾ ਕੰਮ-ਕਾਰ ਵਧੀਆ ਬਸ ਆਹ ਏ ਚਲੋ ਚੱਲਦਾ ਰੈਦਾ ਏ।
ਰਾਤ ਦਾ ਕੀ ਰਾਤ ਦਾ ਕੀ ਬਣਾਣਾ ਰਾਤ ਨੂੰ ਕੀ ਬਣਾਣਾ?
ਹੈਂ? ਰਾਤ ਦਾ ਤਾਂ ਸਾਡਾ ਤਾਂ ਬਣਿਆ ਹੋਇਆ ਏ ਦਾਲ, ਆਪਾਂ ਤਾਂ ਅਸੀਂ ਤਾਂ ਬਸ ਰੋਟੀਆਂ ਬਣਾਣੀਆਂ ਨੇ।
ਓ ਦਾਲ ਚੌਲ ਬੜਾ ਖਾਂਦੇ ਕੱਲ ਵੀ ਦਾਲ ਚੌਲ ਬਣਾਏ ਸੀ ਅੱਜ ਫਿਰ ਤੂੰ ਕੱਲ ਦਾਲ ਚੌਲ ਕੇਆ ਸੀ ਮੈਨੂੰ।
ਏ ਦਾਲ ਚੌਲ ਨਈ ਹੈਗੇ ਸੀ ਪਰਸੋਂ ਸੀ ਦਾਲ ਚੌਲ ਮੋਟੇ ਦਿਮਾਗ ਦੀ। ਆਲੂ ਚੋਲ ਖਾਧੇ ਨੇ ਕੱਲ ਮੈਂ। ਪਤਾ ਨੀ ਯਾਰ ਮੈਂ ਤਾਂ ਭੁੱਲ ਗਈ ਹੋਣੀ ਫੇਰ, ਆਲੂ ਚੌਲ ਖਾਧੇ ਨੇ ਤੇ ਅੱਜ ਦਾਲ ਚੌਲ ਖਾਧੇ ਨੇ।
ਅੱਛਾ।
ਸਬਜ਼ੀ ਤਾਂ ਇੰਨੀ ਮਹਿੰਗੀ ਹੋਈ ਪਈ ਆ ਕੀ ਖਾਈਏ ਆਪਾਂ ਦੱਸੋ ਤੂੰ?
ਹਾਂ ਵੀਰ, ਨਈ ਸਬਜ਼ੀ ਤੇ ਦਿਲ ਨੀ ਕਰਦਾ ਤੇ ਦਾਲ ਚੌਲ ਤੂੰ ਬਣਾਏ?
ਅੱਜ ਦੇ ਨਈ ਮੈਂ ਕੀ ਮੈਂ ਤਾਂ ਓਥੇ ਜਾਣੀ ਆ ਸਿਲਾਈ ਚ ਮਾ ਤਾਂ ਜਿਨੇ ਬਣਾਈ ਸੀ ਮੇਰੀ ਬੇਬੇ ਨੇ।
ਅੱਛਾ ਜੀ। ਕਿੰਨੇ ਵੱਜੇ ਜਾਣੀ ਆ ਕਿੰਨੇ ਵੱਜੇ ਜਾਣੀ ਆ?
ਸਕੂਟੀ ਤੇ ਜਾਂਦੀ ਹਾਂ ਗਿਆਰਾਂ ਵਜੇ ਤੁਰ ਜਾਂਦੀ ਆ ਮੈਂ। ਗਿਆਰਾਂ ਵਜੇ ਤੁਰ ਜਾਂਦੀ ਆ ਮੈਂ।
ਅੱਛਾ ਫੇਰ ਆਂਦੀ ਕਿੰਨੇ ਵਜੇ?
ਮੈਂ ਢਾਈ ਵਜੇ।
ਅੱਛਾ ਹਾਂ ਗੁੰਮਟੀ ਜਾਣੀ ਆ ਨਾ। ਮਤਲਬ ਕਿੱਧਰ-‍-
ਨਈ ਓਥੇ ਆ ਰੂਪਨਗਰ 'ਚ।
ਫੇਰ ਨੇੜੀ ਪੈਂਦਾ ਓ ਤੈਨੂੰ?
ਹਾਂ ਓ ਤਾਂ ਨੇੜੇ ਹੀ ਹੈਗਾ ਮੇਰੇ ਕੋਲ ਹੀ ਪੰਜ ਮਿੰਟ ਦਾ ਰਸਤਾ ਏ।
ਲੈ ਕੇ ਨੀ ਆਇਆ ਅਸ਼ਪ੍ਰੀਤ ਅਸ਼ਪ੍ਰੀਤ
ਪ੍ਰੀਤ ਦਾ ਚੱਲ ਮੈਂ ਫੇਰ ਦੱਸਾਂਗੀ ਤੈਨੂੰ ਹੁਣ ਚੰਗਾ। ਮੈਂ ਕੰਮ ਕਰਨਾ ਏ ਮੈਂ ਕੰਮ ਕਰਨਾ ਏ ਹੁਣ ਫੇਰ ਕਰਾਂਗੇ ਆਪਾਂ ਗੱਲ।
ਠੀਕ ਆ ਕੱਲ ਹੀ ਫੇਰ ਤੂੰ ਮੈਨੂੰ।
ਠੀਕ ਕੋਈ ਗੱਲ ਨੀ ਕਰ ਲਾਂਗੇ ਹੁਣ।
ਕਦ?